ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ‌।
ਹੋਰ ਠੀਕ ਹੋ?
ਹਾਂਜੀ ਵਧੀਆ, ਅੱਜ ਕਿਵੇਂ ਯਾਦ ਕੀਤਾ?
ਬਸ, ਮੈਂ ਕਿਹਾ ਕਿਹਾ ਚਲੋ ਕੋ ਗੱਲ ਈ ਕਰ ਲੈਂਨੇ ਆ, ਕਾਫੀ ਟਾਇਮ ਹੋਗਿਆ, ਸਾਡੀ ਗੱਲ ਈ ਨਹੀਂ ਹੋਈ।
ਹਾਂਜੀ-ਹਾਂਜੀ।
ਹੋਰ, ਡਿਨਰ ਕਰ ਲਿਆ?
ਹਾਂਜੀ ਬਸ, ਡਿਨਰ ਹੁਣੇ ਥੋੜੀ ਦੇਰ ਪਹਿਲਾ ਕੀਤਾ ਸੀ। ਕੀ ਕਰਨੈ? ਬਸ ਕੁਛ ਨੀ ਐ, ਪਨੀਰ ਬਣਾਇਆ ਸੀ। ਤੇ ਆਪਾ, ਥੋੜਾ ਜਾ ਪਾਲਕ ਹੈਗਾ ਸੀ। ਤੇ ਥੋੜਾ ਜਾ ਉਹਨਾ ਨੂੰ, ਮਿਕਸ ਕਰਕੇ ਆਪਣਾ ਸਬਜ਼ੀ ਬਣਾਲੀ।
ਓਕੇ-ਓਕੇ, ਕੁਕਿੰਗ ਕਰ ਲੈਂਦੇ ਓ ਤੁਸੀ।
ਹਾਂਜੀ, ਨਹੀਂ-ਨਹੀਂ, ਮੇਰੀ ਵਾਇਫ ਹੈਗੀ ਐਨਾ ਓ ਕੁਕਿੰਗ ਕਰਦੀ ਏ। ਮੈਂ ਤੇ ਬਹਿਕੇ ਖਾਂਨਾ।
ਨਹੀਂ-ਨਹੀਂ, ਤੁਹਾਨੂੰ ਵੀ ਆਣਾ ਚਾਹੀਦਾ ਐ ਨਾ।
ਨਹੀਂ-ਨਹੀਂ ਮੈਨੂੰ ਆਂਦੇ ਨੇ, ਮੈਂ ਆਲੂ ਦੇ ਪਰੌਂਠੇ ਬਣਾ ਲੈਂਦਾ।
ਅੱਛਾ ਜੀ! ਵਧੀਆ, ਸਾਡੇ, ਸਾਡੇ ਬਣਦੇ ਈ ਨ
ਕੋਈ ਨਈ ਕਦੀ ਆਓ ਤੁਸੀਂ ਅਸੀਂ ਸਿਖਾਦਾਗੇ ਤਾਨੂੰ।
ਹਾਂਜੀ ਕੋਈ ਗੱਲ ਨਈ ਆਵਾਂਗੀ, ਤੁਸੀਂ ਲਗਾਓ ਚੱਕਰ।
ਹਾਂਜੀ ਆਵਾਂਗੇ, ਜਦੋਂ ਤੁਸੀਂ ਬੁਲਾਓ ਤਾਂ ਆਜਾਗੇ ਅਸੀਂ।
ਠੀਕ ਐ ਜੀ।
ਹਾਂਜੀ ਹੋਰ ਸਭ ਵਧੀਆ ਘਰ ਚ
ਜੀ ਹਾਂਜੀ ਸਭ ਵਧੀਆ, ਹੋਰ ਤੁਸੀਂ ਆਪਣੀ ਫਿਟ ਫਿਟਨੈਸ ਦਾ ਕਿਵੇਂ ਧਿਆਨ ਰੱਖਦੇ ਓ।
ਆ ਬਸ ਅਸੀ ਤੇ ਫਿਟ ਆ, ਆ ਕੇ ਦੇਖੋ। ਅਸੀਂ ਸਵੇਰੇ ਉੱਠ ਜਾਂਦੇ ਆ ਜਲਦੀ, ਆਪਣਾ ਜਿੰਮ ਵਗੈਰਾ ਜਾਂਨੇ ਆ। ਤੇ ਇੱਕ ਸਵਾ' ਘੰਟਾ ਅਸੀਂ ਐਕਸਰਸਾਈਜ਼ ਕਰਦੇ ਆ, ਤੇ ਆਪਣਾ ਕੈਲੀਜ਼ ਦੇਖੋ ਕਾਊਂਟ ਸਭ ਤੋਂ ਇੰਪੋਰਟੈਂਟ ਕੈਲੀਜ਼ ਨੇ।
ਹਾਂਜੀ-ਹਾਂਜੀ।
ਚਾਹੇ ਤੁਸੀਂ ਜਿੰਨੀ ਮਰਜ਼ੀ ਜਿੰਮ ਕਰ ਲਓ, ਅਗਰ ਤੁਸੀਂ ਕੈਲੀਸ ਕਾਓਂਟ ਨਾ ਕੀਤੀ ਨਾ ਆਪਣੇ ਪੂਰੇ ਦਿਨ ਚ ਕੀ ਖਾਧਾ ਕੀ ਨਹੀਂ ਖਾਧਾ, ਤੇ ਫੇਰ ਉਹ ਥੋੜਾ ਹਿਸਾਬ- ਕਿਤਾਬ ਬ ਵਿਗੜ ਈ ਜਾਂਦਾ।
ਹੁ, ਏ ਵੀ ਏ ਨਾਲੇ ਨਾ ਹੁਣ ਐ ਛੁੱਟੀਆਂ ਸੀ, ਤੇ ਆਦਤ ਵਿਗੜ ਗਈ ਸੀ ਸਵੇਰੇ ਜਲਦੀ ਉੱਠਣ ਦੀ।
ਨਈ- ਨਈ ਦੇਖੋ ਡਸੀਪਲਿਨ ਤੇ ਦੇਖੋ ਡਸੀਪਲਿਨ ਤੇ ਲੈਣਾ ਪੈਂਦਾ, ਏਹ ਸਭ ਚੀਜ਼ਾਂ ਕਰਨੀਆਂ ਡਿਸਿਪਲਿਨ ਹੋਣਾ ਚਾਈਦਾ, ਚਾਹੇ ਛੁੱਟੀਆਂ ਹੋਣ ਚਾਹੇ ਸਕੂਲ ਚੱਲਣ। ਚਾਹੇ ਕੁਛ ਵੀ ਹੋ, ਡਿਸਿਪਲਨ ਜ਼ਰੂਰੀ ਏ। ਅਗਰ ਤੁਸੀਂ ਡਿਸਪਲਿਨ ਨਾਲ ਚੱਲੋਗੇ ਨਾ, ਤਾਂ ਆਪਣੀ ਹੈਲਥ, ਐਕਸਾਈਜ਼, ਹੋਰ ਸਾਰੀ ਚੀਜ਼ਾਂ ਦੇਖੋ ਵਧੀਆ ਈ ਜਾਵਾਂਗੇ।
ਹਾਂਜੀ ਐ ਤੇ ਹੈ।
ਹਮ
ਵਧੀਆ ਗੱਲ ਹੈ, ਅਗਰ ਬੋਡੀ ਹੈਗੀ ਆ, ਆਪਾਂ ਤਾਂ ਈ ਕੰਮ ਕਰ ਪਾਵਾਂਗੇ।
ਹਾਂਜੀ ਸਾਡੀ ਹੈਲਥ ਅਗਰ ਵਧੀਆ ਤੇ ਅਸੀਂ ਕੁਛ ਵੀ ਕਰ ਪਾਵਾਂਗੇ। ਚਾਹੇ ਕੁਛ ਵੀ ਹੋਏ, ਕੰਮ ਹੋਏ, ਚਾਹੇ ਕਿਤੇ ਜਾਣਾ ਹੋਏ ਆਣਾ ਹੋਏ। ਹੈਲਥ- ਹੈਲਥ ਨੂੰ ਦੇਖੋ ਹੈਲਥ ਵਾਸਤੇ ਕੋਈ ਕੰਪ੍ਰੋਮਾਈਜ਼ ਨਹੀਂ ਐ।
ਹਾਂਜੀ- ਹਾਂਜੀ।
ਹੋਰ ਤੁਸੀਂ ਕੀ ਕਰਦੇ ਓ ਆਪਣੀ ਹੈਲਥ ਵਾਸਤੇ, ਪੂਰੇ ਦਿਨ ਚ?
ਮੈਂ -ਮੈਂ ਕਲਾਸਿਸ ਜੁਆਇਨ ਕਰਦੀ ਆ ਸਵੇਰੇ। ਯੋਗਾ
ਅੱਛਾ ਜੀ, ਅੱਛਾ -ਅੱਛਾ। ਬੋਤ ਵੱਧੀਆ, ਯੋਗਾ ਤਾਂ ਬੋਤ ਇੰਪੋਰਟੈਂਟ ਐ ਲਾਈਫ'ਚ।
ਹਾਂਜੀ। ਨਾਲੇ ਓਦੇ ਨਾਲ ਏਨਾ ਮਾਇੰਡ ਵੀ ਰਿਲੈਕਸ ਰੈਂਦਾ।
- ਵੀ ਯੋਗਾ' ਚ।
ਹੈਲੋ ਹੈਲੋ -ਹਾਂਜੀ ਆਵਾਜ਼ ਕਟ ਗਈ ਸੀ।
ਹਾਂਜੀ- ਹਾਂਜੀ ਨਾ ਤੋਹਾਡੀ ਤਾ ਆਵਾਜ਼ ਤੋਹਾਡੀ ਕੱਟ -ਕੱਟ ਕੇ ਆ, ਰੀ, ਏ।
ਹਾਂਜੀ ਮੈਂ ਕਿਆ ਸੀ ਯੋਗਾ 'ਚ ਦੋ ਤਿੰਨ ਆਸਨ ਹੈਗੇ ਨੇ ਬੜੇ ਅੱਛੇ, ਮੈਨੂੰ ਆਂਦੇ ਨੇ। ਮੇਰੇ ਟੀਚਰ ਨੇ ਸਿਖਾਏ ਸੀ।
ਹਾਂਜੀ- ਹਾਂਜੀ।
ਤੇ ਓ ਬਸ ਕੀ, ਏ, ਕੀ, ਦੇਖੋ ਯੋਗਾ ਕਰਨਾ ਬੋਤ- ਮਤਲਬ ਜਰੂਰੀ ਏ ਅੱਜ ਕਲ ਲਾਈਫ 'ਚ ਨਾ, ਯੋਗਾ ਨੀ ਹੋਏ ਗੀ ਤੇ ਫੇਰ ਦੇਖੋ ਅ ਬੋਡੀ ਜੋ ਐ ਨਾ ਮਤਲਬ ਪੂਰੇ ਦਿਨ ਟੋਕਸਿਕ ਰੈਂਦੀ ਏ। ਸਵੇਰੇ ਵਰਕ ਵੀ ਨੀ ਹੁੰਦਾ ਏਦਾਂ ਨੀਂਦਰ-
ਨਹੀਂ ਏਦੇ ਆਸ- ਆਸਨ ਤੇ ਵਧੀਆ ਹੁੰਦੇ ਨੇ। ਤਾੜ ਆਸਣ ਹੁੰਦਾ ਏ ਵ੍ਰਿਕਸ਼ਾਸਨ ਹੁੰਦਾ ਏ। ਮਤਲਬ ਬਥੇਰੇ ਆਸਨ ਹੈਗੇ ਨੇ ਤੇ ਓ ਬੜੇ ਵਦੀਆ ਹੈਗੇ ਨੇ ਨਾ
ਜੀ- ਜੀ- ਜੀ।
ਹੰ
ਹੈਲੋ ਹੋਰ ਅੱਛਾ ਤੁਸੀਂ ਮੈਂ ਇੱਕ ਚੀਜ਼ ਪੁੱਛਣਾ ਚਾ ਰੈਆ ਸੀ ਸਜੈਸ਼ਨ ਲੈ ਰਿਆ ਸੀ ਕਿ ਕਿ ਮੈਂ ਜੋ ਏ ਅਹ ਐ ਪੁੱਛਣਾ ਸੀ ਕੀ ਮੈਂ ਨਾ ਜਿੱਦਾਂ ਕਈ ਚੀਜ਼ਾਂ ਲੈ ਕੇ ਆਂਨਾ ਮਤ਼ਲਬ ਬਾਜ਼ਾਰੋਂ ਮੰਗਵਾਂਨਾ ਵਾ ਔਨਲਾਈਨ ਮੰਗਾ ਵਾ ਤੇ ਨਾਲੇ ਮੈਂ ਜਾਨਾ ਵੀ ਆਂ ਖੁਦ ਲੈਨ ਫੇਰ ਨਾ ਜਿਸਰ੍ਹਾਂ ਮੈਨੂੰ ਟੈਮ ਨੀ ਮਿਲਦਾ ਮੇਰਾ ਪੂਰਾ ਨਾ ਵਰਕਿੰਗ ਟੈਮ ਹੁੰਦਾ ਏ ਪੂਰੇ ਦਿਨ ਚ ਤੇ ਓ ਮੈਂ ਪੁੱਛ ਰਿਆ ਸੀ ਕੀ ਔਨਲਾਈਨ ਮਤਲਬ ਕੀ ਚੀਜ਼ਾਂ ਠੀਕ ਹੁੰਦੀਆਂ ਨੇ ਸਜੇਸ਼ਨ ਲੇਣਾ ਸੀ ਤੁਹਾਡੇ ਕੋ
ਹਾਂਜੀ ਔਨਲਾਈਨ ਵੈਸੇ ਵਦੀਆ ਹੁੰਦੀਆਂ ਨੇ। ਲੇਕਿਨ ਮੈਂ ਮੰਗਾਆ ਸੀ ਮੇਰੇ- ਮੈਨੂੰ ਨੀ ਵਦੀਆ ਲੱਗਿਆ ਇੱਕ ਦੋ ਵਾਰ ਮੰਗਵਾਏ ਸੀ ਮੈਂ ਸਟਾਰਟਿੰਗ ਵਿਚ ਤੇ ਬੜੇ ਵਦੀਆ ਆਏ ਸੀ ਤੇ ਫੇਰ ਮੈਨੂੰ ਨਾ ਵਿੱਚ ਐਵੇਂ ਈ ਪ੍ਰੋਡਕਟ ਆਨ ਲੱਗ ਕੇ ਕਿਉਂਕਿ ਸਾਡੇ ਕਿਸੇ ਨੇ ਮੰਗਾਏ ਵੀ ਸੀ ਤੇ ਓਨਾਂ ਦੇ ਪ੍ਰੋਡਕਟ ਨਾ ਵਿੱਚ ਓਨਾਂ ਨੇ ਏਅਰਬਡਸ ਮੰਗਵਾਏ ਸੀ
ਓਨਾਂ ਦੇ ਡੱਬੇ ਵਿੱਚ ਈਅਰਬਡਸ ਇੱਕ ਹੈਗਾ ਸੀ। ਇੱਕ ਹੈ ਈ ਨੀ ਸੀ
ਓ ਹੋ ਹਾਂਜੀ ਤੇ ਮੈਂ ਓਈ ਪੁੱਛ ਰਿਆ ਸੀ ਕੀ ਮੈਂ ਹੁਣ ਜਿਸ ਤਰ੍ਹਾਂ ਨਾ ਸ਼ੋਪਿੰਗ ਕਰਨੀ ਸੀ ਥੋੜ੍ਹੀ ਸੀ ਆਪਣਾ ਕੱਪੜੇ-ਕੁੱਪੜੇ ਮੰਗਾਨੇ ਸੀ। ਤੇ ਮੈਂ ਸੋਚ ਰਿਆ ਸੀ ਕੀ ਓਨਲਾਈਨ ਮੰਗਾਲਾ ਤੇ ਮੈਂ ਉਈ ਮੇ ਕਿਆ ਮੈਂ ਤਾਨੂੰ ਫੋਨ ਕਰਾ ਸਜੈਸ਼ਨ ਲਵਾਂ ਤੁਆਡੇ ਕੋਲ ਔਨਲਾਈਨ
ਹਾਂਜੀ ਵੈਸੇ ਕਾਫੀ ਤੇ ਵਦੀਆ ਈ ਹੁੰਦੇ ਨੇ ਓਲਮੋਸਟ ਆਪਾਂ ਵੈਸੇ ਓਨਲਾਈਨ ਈ ਸ਼ੋਪਿੰਗ ਕਰਦੇ ਆਂ। ਕਿਉਂਕਿ ਸਾਡੇ ਕੋਲ ਵੀ ਏਨਾ ਟਾਈਮ ਨੀ ਹੁੰਦਾ ਤੇ ਬਟ ਨਾ ਇੱਕ ਦੋ ਵਾਰ ਐਵੀ ਤੇ ਸੁਣਨ ਚ ਆਇਆ ਨਾ। ਤੇ ਫੇਰ ਓ। ਮਨ ਈ ਖ਼ਰਾਬ ਹੋ ਗਿਆ। ਫੇਰ ਮੈਂ ਮੰਗਵਾਏ ਈ ਨੀ। ਫੇਰ ਮੈਂ ਕਿਆ ਜਾਦਾ ਔਫਲਾਈਨ ਈ ਠੀਕ ਏ
ਓਈ ਏ ਨਾ ਹੁਣ ਦੇਖੋ ਮੇਰੀ ਵਾਈਫ ਨਾਲ ਮੇਰੀ ਮਤਲਬ ਕੀ ਕਵਾਂਗਾ ਨੀ ਮਤਲਬ ਲੜਾਈ ਜੀ ਹੋ ਗਈ ਸੀ ਏਈ ਚੱਕਰ ਚ ਹੁਣ ਮੇਰੀ ਵਾਈਫ ਜੋ ਸਾਰੀ ਚੀਜ਼ਾਂ ਔਨਲਾਈਨ ਮੰਗਾਂਦੀ, ਮੈਂ ਉਹਨੂੰ ਕਹਿੰਨਾ ਵਾ ਕਿ ਨੀ ਜਾ ਕੇ ਬਈਏ ਕੋ ਚੀਜ਼ ਦੇਖੋ ਜੋ ਹੱਥ 'ਚ ਮਤਲਬ ਮੰਨ ਲਓ ਤੁਸੀਂ ਕਿਸੇ ਦੁਕਾਨ ਤੇ ਗਏ, ਤੁਸੀਂ ਕੁੱਝ ਕੱਪੜੇ ਖਰੀਦਨਾ ਤੁਸੀਂ ਜੋ ਉਹਨੂੰ ਟੱਚ ਕਰਕੇ ਫੀਲ ਕਰੋ ਕਿ ਇਹ ਕੱਪੜਾ ਸਾਡੇ ਵਾਸਤੇ ਵਦੀਆ ਜਾਂ ਨਹੀਂ ਵਦੀਆ ਤੇ, ਉਹ ਔਨਲਾਈਨ ਚ ਕਿਵੇਂ ਪਤਾ ਲੱਗੇ
ਉਹੀ ਤੇ ਨਾ ਹੁਣ ਹੁਣ ਕੱਪੜੇ ਦਾ ਸਾਨੂੰ ਪਤਾ ਨੀ ਲੱਗਦਾ, ਕਿਹੜਾ ਵੈਸੇ ਪ ਕਹਿੰਦੇ ਪਿਓਰ ਕੋਟਨ ਐ, ਲੇਕਿਨ ਆੰਦਾ ਕੁਛ ਹੋਰ ਏ
ਅਛਾ
ਤੇ ਇਸ ਕਰਕੇ ਫਿਰ ਮੈਂ ਦੋ ਤਿੰਨ ਟੀ ਸ਼ਰਟ ਮੰਗਵਾਈਆਂ ਸੀ, ਤੇ ਮੈਨੂੰ ਅੱਛੀਆਂ ਜੀ ਨੀ ਲੱਗੀਆਂ ਉਹਦਾ ਕੱਪੜਾ ਵੀ ਐਵੇਂ ਦਾ ਹੀ ਸੀ, ਬੇਕਾਰ ਜੇਆ ਇੰਨਾ ਪਤਲਾ ਸੀ
ਹਾਂਜੀ। ਹਾਂ ਬਸ ਇਹੀ ਐ, ਕਿ ਦੇਖੋ ਮੈਂ ਵੀ ਜੋ ਐ ਨਾ ਹੁਣੇੇ ਪਿੱਛੇ ਇਕ ਸ਼ਰਟ ਮੰਗਾਈ ਸੀ। ਤੇ ਮੈਂ ਜੋ ਐ ਬਲੂ ਕਲਰ ਦੀ ਸ਼ਰਟ ਆਪਣੀ ਮੈਂ ਸਿਲੈਕ ਕੀਤੀ ਸੀ। ਤੇ ਓ ਔਡਰ ਕੀਤੀ ਤੇ ਓ ਨਾ ਯਾਰ, ਓ ਥੋੜ੍ਹੀ ਜਿਹੀ ਬਲੂ ਕਲਰ ਤੇ ਨੀ ਆਇਆ, ਉਹ ਥੋੜਾ ਗੇਰੈ- ਗਰੈ ਕਲਰ ਆ ਗਿਆ।
ਉਹੀ ਨਾ ਕਲਰ ਵੀ ਡਿਫਰੈਂਸ ਆਦਾ ਐ।
ਹਾਂ, ਬਾਕੀ ਦੇਖੋ ਪਲੇੈਟਫੋਮਸ ਹੁੰਦੇ ਨੇ, ਹੁਣ ਕਈ ਪਲੇਟਫੋਮ ਹੈਗੇ ਨੇ ਅੱਛੇ। ਪਰ ਹੁਣ ਅਗਰ ਤੁਸੀਂ ਇਸ ਤਰ੍ਹਾਂ ਈ, ਅਹ ਮਤਲਬ ਹੁਣ ਅਸੀਂ ਤੇ ਅੱਛੇ ਪਲੇਟਫੋਮ ਤੇ ਕਰਦੇ ਆ, ਬਟ ਕਦੀ ਉਹਨਾਂ ਕੋਲ ਵੀ ਗ਼ਲਤੀ ਹੋ ਜਾਂਦੀ ਐ। ਤੇ ਇਸ ਕਰਕੇ ਨਾ ਥੋੜ੍ਹਾ ਮੈਨੂੰ ਟਰੱਸਟ ਇਸ਼ੂ ਕੱਟ, ਮਤਲਬ ਟਰੱਸਟ ਇਸ਼ੂ ਹੋਏ ਐ, ਇਹ ਸਭ ਚੀਜ਼ਾਂ ਤੋ।
ਹਾਂਜੀ, ਹੁਣ ਆਪਾਂ ਉ ਫਲਾਈਨ ਜਾਂਨੇ ਆ, ਹੁਣ ਆਪਾਂ ਚਾਹੇ ਟਾਈਮ ਲੱਗਦਾ ਏ, ਪਰ ਚੀਜ਼ ਆਪਣੀ ਮਨਪਸੰਦ ਦੀ ਆਦੀ ਏ।
ਹੂੰ ਮ ਮ
ਤੇ ਆਪਾਂ ਜਿਵੇਂ ਵੀ ਰਿਟਰਨ ਵੀ ਕਰ ਹੁਨੇ, ਇਹ ਹੁਣ ਸਾਈਜ਼ ਇਸ਼ੂ ਵੀ ਹੁੰਦਾ ਐ, ਅਗਰ ਅਸ ਐਕਸਲ ਮੰਗਵਾਨੇ ਆ ਤੇ ਉਹ
ਉਹੀ ਨਾ, ਹੁਣ ਜਿੱਦਾਂ ਲਾਰਜ ਆਣਾ ਐ ਤੇ ਫੇਰ ਉਹ ਐਕਸਲ ਆ ਜਾਂਦਾ ਐ। ਐਕਸਲ ਆਣਾ ਤੇ ਲਾਰਜ ਆ ਜਾਂਦੇ ਐ। ਤੇ ਬੜੀ ਦਿੱਕਤ ਹੋ ਜਾਂਦੀ ਐ, ਫਿਰ ਉਹ ਵਾਪਸੀ ਰਿਟਰਨ ਕਰੋ, ਹੁਣ ਮੰਨ ਲਓ ਅੱਜ ਈ ਪਾਨੀ ਕੋਈ ਚੀਜ਼ ਤੇ ਫਿਰ ਉਹ ਦਿੱਕਤ ਹੋ ਜਾਂ ਦੇ ਬੜੇ।
ਹਾਂਜੀ, ਉਹੀ ਤੇ ਨਾ ਹੁਣ ਅਚਾਨਕ ਤੋਂ ਆਪਾਂ ਵੇਖੇ ਨੀ ਕੱਪੜੇ। ਅਚਾਨਕ ਤੋਂ ਆਪਾਂ ਕੱਢਾਂਗੇ, ਜਦੋਂ ਉਹ ਆਏ ਈ ਨਾ ਫਿਰ ਕੀ ਫਾਇਦਾ।
ਹਾਂਜੀ ਹਾਂਜੀ, ਹਾਜੀ। ਪਰ ਹੁਣ ਕਈ ਐਡਵਾਂਟੇਜ ਵੀ ਹੈਗੇ ਨੇ, ਹੁਣ ਕਈ ਚੀਜ਼ਾਂ ਜੋ ਡਿਸਕਾਊਂਟਸ ਮਿਲ ਜਾਂਦੀਆਂ, ਤੇ ਫਿਰ ਅਸੀਂ ਮੰਗਾ ਲੈਂਨੇ ਆ। ਕਿ ਸਾਨੂੰ ਡਿਸਕਾਊਂਟਸ ਵੀ ਹੋ ਜਾਂਦੇ ਨੇ, ਕਈ ਐਡਵਾਂਟੇਜ ਵੀ ਹੈਗੇ ਨੇ।
ਹੂੰਮ ਬਸ ਹਰ ਇੱਕ ਚੀਜ਼ ਦੇ ਹੁੰਦੇ ਐ ਦੇਖੋ। ਸਾਡੇ ਲਈ ਨੁਕਸਾਨ ਵੀ ਹੈਗੇ ਨੇ ਕਈ ਚੀਜ਼ਾਂ, ਕਈ ਚੀਜ਼ਾਂ ਵਧੀਆ ਵੀ ਹੈਗੀਆਂ ਨੇ।
ਹਾਂਜੀ, ਹਾਂਜੀ। ਹੋਰ ਸਭ ਘਰ ਵਧੀਆ ਤੁਆਡਾ?
ਹਾਂਜੀ, ਹਾਂਜੀ ਸਭ ਵਧੀਆ, ਬਸ ਹੁਣੇ ਹੀ ਆਪਾਂ ਵੋਕ ਕਰਕੇ ਆਏ ਸੀ। ਹਾਂਜੀ, ਹਾਂਜੀ ਸਭ ਵਧੀਆ, ਬੱਚਿਆਂ ਨੂੰ ਲੈ ਕੇ ਉੱਪਰ ਵੋਕ ਕਰਨ ਗਏ ਜੇ ਸ ਸੀ, ਹਾਂਜੀ।
ਚਲੋਂ ਕੋਈ ਨੀ ਦੇਖੋ ਯਾਰ, ਖੁਸ਼ ਰਹੋ ਹੋਰ ਕੀ ਸਾਨੂੰ ਤਾਂ ਏਹੀ ਚਾਹੀਦਾ ਬਸ।
ਹਾਂਜੀ, ਹਾਂਜੀ। ਬਾਕੀ ਕਰ ਲਿਆ ਕਰ, ਤੁਸੀਂ ਫ੍ਰੀ ਹੁੰਦੇ, ਕੋਲ ਵਗੈਰਾ ਕਰ ਲਿਆ ਕਰੋ।
ਹਾਂਜੀ ਉਹੀ ਐ ਨਾ, ਦੇਖੋ ਟਾਈਮ ਨੀ ਮਿਲਦਾ ਦੇਖ ਕੰਮ ਕਾਜ ਹੈਗਾ ਆਪਣਾ। ਫਿਰ ਟਾਈਮ ਥੋੜਾ ਮੁਸ਼ਕਿਲ ਈ ਮਿਲ ਪਾਦਾ, ਹੁਣ ਇਹ ਹੀ ਹੈ ਕਿ ਅੱਜ ਲੱਗਿਆ ਵੀ ਹਾਂਜੀ, ਕੱਲ ਅਹ ਫੋਨ ਕਰ ਲਈਏ ਅਸੀਂ। ਤਾਨੂੰ ਅਸੀਂ ਕਰ ਲਿਆ ਫੋਨ, ਬਾਕੀ ਟੈਮ ਮਿਲਣਾ ਬੜਾ ਮੁਸ਼ ਦੇਖੋ ਅੱਜ- ਕੱਲ੍ਹ ਮੰਦੀ ਚੱਲ ਰਹੀ ਐ, ਇੰਨੀ ਕੰਮ- ਕਜ ਇਨੇ ਹੈ ਨਹੀਂ, ਬਹੁਤ ਮਹਿੰਗਾਈ ਹੋ ਗਈ ਐ, ਬੜਾ ਮਤਲਬ ਮੁਸ਼ਕਿਲ ਹੋ ਗਿਆ।
ਹਾਂਜੀ- ਹਾਂਜੀ ਇਹ ਤੇ ਹੈ। ਹਰ ਇੱਕ ਦੇਖ ਲਓ, ਹਰ ਇੱਕ ਚੀਜ਼ ਮਹਿੰਗੀ ਹੋਈਦੀ ਐ।
ਹਾਂ ਉਈ ਨਾ ਦੇਖੋ ਹੁਣ, ਕਰ ਬਾਹਰੋਂ ਜਾਓ ਇੱਥੋਂ ਜਾਓ ਪੈਸੇ ਲੈ ਕੇ ਜਾਓ, ਉਹ ਆਪਣਾ ਪੰਜ ਸੌ ਦਾ ਨੋਟ ਤੇ ਏ ਸਮਝ ਲਓ, ਦੇਖ ਲਓ ਦਸ ਪੰਜ ਰੁਪਏ ਹੈਗੇ ਨੇ ਜਾਓ ਟੁੱਟ ਗਏ ਹੁਨੇ ਕੋਈ ਚੀਜ਼ ਬੱਚੇ ਨੇ ਮੰਗ ਲਈ, ਜੀ ਪਾਪਾ ਆਈਸ ਕ੍ਰੀਮ ਖਾਣੀ ਹੈ, ਤੇ ਉਹ ਵੇਖੋ ਦੋ ਮਿੰਟ ਚ ਪੰਜ ਸੌ ਨੋਟ ਖਤਮ ਹੋ ਜਾਂਦਾ ਆ।
ਹਾਂਜੀ ਪਤਾ ਵੀ ਨਹੀਂ ਲੱਗਦਾ ਪਹਿਲੇ ਪੰਜ ਸੌ ਦਾ ਨੋਟ ਹੀ ਕਿੰਨਾ ਲੋਕ ਮੰਨਦੇ ਸੀ ਕਿੰਨਾ ਵੱਡਾ ਨੋਟ ਏ, ਹੁਣ ਅੱਜ ਕੱਲ ਤਾਂ ਕੋਈ ਸਮਝਦਾ ਹੀ ਨਹੀਂ
ਕੋਈ ਨਾ ਬਸ ਸਹੀ ਐ ਹੋਰ ਤੁਸੀਂ ਕਦੀ ਗੇੜਾ ਲਾਓ ਇਧਰ
ਹਾਂਜੀ- ਹਾਂਜੀ ਆਵਾਂਗੇ।
ਹੋਰ ਅੱਜ ਬੜਾ ਵਧੀਆ ਲੱਗਿਆ, ਦੇਖੋ ਤੁਹਾਡੇ ਨਾਲ ਗੱਲ ਕਰਕੇ ਬੜੇ ਟਾਈਮ ਬਾਅਦ ਅੱਜ ਗੱਲ ਹੋਈ ਏ। ਤੇ ਮਤਲਬ ਕੀ ਅੱਛਾ ਲੱਗਿਆ ਮਤਲਬ ਕਦੀ ਕਰ ਲਿਆ ਕਰੋ ਕੋਲ ਫ੍ਰਰੀ ਹੋਇਆ ਕਰੋ ਤੇ
ਹਾਂਜੀ- ਹਾਂਜੀ ਕੋਈ ਨੀ ਕਰਾਂਗੇ।
ਹੂੰ ਨਾਲੇ ਹੁਣ ਦੇਖੋ ਟੈਮ ਹੋ ਰਿਹਾ ਸਾਡਾ ਮਤਲਬ ਦਿਨ ਸੋਣਾ ਏ, ਹਨਾ ਓਕੇ ਜੀ ਓਕੇ ਬਾਏ।
ਬਾਏ।